ਆ ਇਨਾ ਟੈਮ ਲਗਾ ਦਿੱਤਾ ਫੋਨ ਕਰਨ ਚ, ਹਾਂ ਸ਼ਸ਼ਰੀ ਕਾਲ।
ਕੀ ਕਰਦੇ ਆ ਮੈਂ ਤੇ ਠੀਕ ਆ ਤੁਹੀ ਦੱਸੋ,
ਮ ਵੀ ਵਧੀਆ ਵਾ।
ਬੱਚੇ ਕਿੱਦਾਂ ਆ।
ਬੱਚੇ ਵੀ ਬਹੁਤ ਹੈਰਾਮੀੀ ਆ। ਨਾ ਪੁੱਛੋ ਹਾਂ ਝੂਲੇ ਤੇ। ਪਾਇਆ, ਝੂਲੇ ਤੋਂ ਬਿਨਾਂ ਸੌਂਦਾ ਨੀ ਆ ਬੱਤੀ ਕੱਟੀ ਜੋ ਸਵੇਰ ਦੀ ਤੇ ਦੁੱਧ ਪੀਂਦਾ ਦਾ ਮੰਜੇ ਤੇ ਸੌ ਗਿਆ ਮੈਂ ਸੋਚਿਆ ਸੌ ਤੇ ਇਹ ਗਿਆ ਵਾ ਜੇ ਮੈਂ ਇਹਨੂੰ ਇੱਥੇ ਛੱਡ ਆ ਤੇ ਦੋ ਮਿੰਟ ਦਾ ਤੇ ਮੈਨੂੰ ਆਰਾਮ, ਆ। ਲੇਕਿਨ ਇੰਨੇ ਗਰਮੀ ਨਾਲ ਤੁਰੰਤ ਉੱਠ ਜਾਣਾ ਵਾ। ਫਟਾ-ਫਟ ਮੈਂ ਚੁੱਕਕੇ ਲੈ ਕੇ ਝੂਲੇ ਚ' ਪਾਤਾ ਇਹਨੂੰ ਪਤਾ ਵੀ ਨਹੀਂ ਚੱਲਿਆ। ਕਲ ਝੂਲੇ ਤੇ ਇੰਨੀ ਲੱਤਾ ਸਟੈਲ ਨਾਲ ਚੜਾ ਕੇ ਸੁੱਤਾ ਨਾ ਜਿੱਦਾਂ ਨੀ ਬੰਦਾ ਕੁਰਸੀ-ਉੁਰਸੀ ਜ ਬਵੇ ਤੇ ਕਿੱਦਾਂ ਬਹਿੰਦਾ ਇੱਕ ਪੈਰ ਦੇ ਉੱਤੇ ਇੱਕ ਪੈਰ ਚੜਾ ਕੇ।
ਅ-ਅੱਛਾ ਹੋਰ ਅੱਜ ਕੀ ਬਣਾ ਕੇ ਦਿੱਤਾ ਟਿਫਿਨ ਚ।
ਪਰੌਠੇ ਬਣਾ ਕੇ ਦਿੱਤੇ ਸੀ।
ਪਰੌਂਠੇ ਦੇ ਨਾਲ ਕਿ ਦਿੱਤਾ ਹੋਰ ਸਾਡਾ ਹੱਸਬੈਡ?
ਉਹ ਤੇ ਉਤੋਂ ਆਪਣੀ ਮੰਮੀ ਕੋਲ ਲੈ ਕੇ ਜਾਂਦਾ ਸਬਜ਼ੀ ਤੇ ਮੈਂ ਕਿੱਥੇ ਸਬਜ਼ੀ ਬਣਾਦੀ ਦੋ-ਤਿੰਨ ਟਾਈਮ ਅਸੀਂ ਇੱਕੋ ਵਾਰੀ ਜੇ ਜੇ ਦੁਪਹਿਰੇ ਬਣਾਦੀ ਆ ਓ ਰਾਤ ਨੂੰ ਵੀ ਖਾ ਲੈਂਦੇ ਐ। ਉਹ ਨਾਲੇ ਹੁਣ ਪੈਸੇ ਦੀ ਦਿੱਕਤ ਵੀ ਆ ਨਾ, ਤੇ ਇੰਨੀ ਜ਼ਿਆਦਾ ਬਣਦੀ ਵੀ ਨੀਆ ਚੀਜ਼ ਕਿਸਾਨ ਭਰਾ ਲੇਖ ਚੱਲ ਸਵੇਰੇ ਵੀ ਦੇਖ ਕੇ ਘਲਆ ਤੀ ਏ। ਤੇ ਹਿਸਾਬ-ਕਿਤਾਬ ਦੀ ਹੂੰ
ਕੁਛ ਨੀ
ਕਿੰਨਾ ਚਲਾਉਣ ਦੀ ਆਵਾਜ਼ ਆਉਣ ਡੀ ਏ ਥੋੜਾ ਸੈਡ ਹੋ ਜਹਾ ਕਰ ਹਾਂ।
ਨਹੀਂ ਏਹ ਹੁਣੀ-ਹੁਣੇ ਸਕੂਲ ਤੇ ਓ ਕਰਨ ਡੇ ਆ। ਅਮਰੂਦ
ਕਦੇ ਨੀ ਘਲਾਉਂਦੇ ਤੁਸੀਂ ਸਾਡੇ ਲਈ ਅਮਰੂਦ ਡੈਡੀ ਕੋਲ
ਅਮਰੂਦ ਇਘਨੇ ਹੈਗਾ ਹੀ ਨਹੀਂ ਤਾ ਕੀ ਮੱਕ ਘਲੜਾ ਵੈ।
ਕਿਨੇ ਭੁੱਖੇ ਐ। ਚੋ- ਚੋਕਲੇਟ ਕੇਕ ਖਾਣ ਦਾ ਮਨ ਕਰਦਾ ਵਾ ਪਤਾ ਵਾ।
ਮੈਨੂੰ ਵੀ ਮਨ ਚ ਪਤਾ ਲੱਗ ਗਿਆ ਤੂੰ ਬੋਲਿਆ ਕੀ। ਕੇਆ।
ਅਕਲ ਬਹੁਤ ਪਸੰਦ ਆ ਪਲੱਸ ਕੀ ਹੋਇਆ ਵਾਰਨਾ ਕੁੱਝ ਦਿਨ ਪਹਿਲਾਂ ਨਾ ਮੈਂ ਨੈਨਾ ਦੀ ਸਟੋਰੀ ਚ ਵੇਖ ਲਿਆ ਨੈਣਾ ਨੇ ਵੱਡੇ-ਵੱਡੇ ਪੀਸ ਸੀ ਕੇਕ ਦੇ ਚੋਕਲੇਟ ਕੇਕ ਦੇ ਵਡੇ ਵੱਡੇ ਪੀਸ ਉਹ ਰੱਖੇ ਹੋਏ ਸੀ। ਵੇਖ ਕੇ ਉਧਿਣ ਦਾ ਹੋਰ ਦਿਲ ਚ ਤੜਾਪ ਜੀ ਉੱਠ ਗੀ ਖਾਣ ਦੀ
ਉਹਣੀ ਤਾਂ ਕੁਛ ਕੁ ਖਾਂਦੇ ਹੀ ਰਹਿੰਦੇ ਚੰਗੀਆਂ ਚੰਗੀਆਂ ਚੀਜ਼ਾਂ।
ਚੰਗੀਆਂ-ਚੰਗੀਆਂ ਚੀਜ਼ਾਂ ਦੀ ਗੱਲ ਛੱਡ ਦੇ ਹੁਣ ਤੇ ਮੈਂ ਸਾਨੂੰ ਪਤਾ ਲੱਗਿਆ ਆਹ ਮਾਮਾ ਗਿਆ ਅੰਨਕਿਤ ਦਾ ਬਰਡੇ ਮਨਾਣ ਹੁਣ ਉੱਥੇ ਅੱਛਾ ਓ ਕੇਕ ਉਦਾ ਸੀ। ਇੱਕ ਚੁਪੀ ਦੇ
ਗਈ ਨੀ ਆ?
ਨਈ ਗਈ ਆ ਲੱਗਦਾ ਤੇ ਉੱਥੇ ਬੱਡੇ ਮਨਾਉਣ ਚੱਲ ਗਏ। ਆਸ ਤੇ ਲਾਡੋ ਮਾਮੀ ਆਏ ਕਿੰਨੀਆਂ ਸਟੋਰੀਆਂ ਉਹਦੀਆ ਦੱਸਣ ਦੀ ਸੀ ਪਤਾ। ਜੋ ਬੱਬੀ ਨੂੰ ਵੀ ਮੰਮੀ ਨੂੰ ਵੀ ਸੋਚ ਰਿਹਾ ਅੱਜ ਤੱਕ ਨਹੀਂ ਪਤਾ ਹੀ ਉਹ ਸਭ ਸਟੋਰੀਆਂ ਦੱਸਤੀਆਂ ਅਗਲੀ ਨੇ। ਕਿਤੇ ਬੋਆਏਫਰੈਂਡ ਸਿੱਧਾ ਘਰੇ ਵਾੜ ਲੈਂਦੀ ਹੁੰਦੀ ਸੀ ਕਹਿੰਦੇ।
ਉਹ ਤਾਂ ਪਤਾ ਈ ਐ।
ਘਰਵਾੜ ਦੀ ਹੋਨੀ, ਹੈਗੇ ਸੀ, ਏ ਪਤਾ ਵਾ ਘਰ ਵਾੜਦੀ ਸੀ ਇਹ ਨੀ ਪਤਾ ਵਾ।
ਅੱਛਾ।
ਕਹਿੰਦੀ ਜਿਹੜਾ ਰੱਖਦੀ ਸੀ ਨਾ ਉਹਨੂੰ ਹੀ ਘਰ ਸੱਦ ਲੈਂਦੀ ਹੁੰਦੀ ਸੀ।
ਵਾ
ਇਦਾ-ਇਦਾ ਐਸ ਐਝ ਚ ਉਹੀ ਆ ਓ, ਉਹ ਚਾਕਾ ਨਾ ਅਜੇ ਚਾਚੀ ਪੂਰੀ ਹੋ ਗਈ ਨਾ ਤੇ ਉਹਦਾ ਚੌਥਾ ਆ ਤੇ ਉਹਦੇ ਚੌਥੇ ਤੇ ਗਈ ਆ ਮੰਮੀ।
ਅੱਛਾ ਇਸੇ ਲਈ ਆ ਕੇ ਸਟੋਰੀਆਂ ਦੱਸਣ ਲੱਗ ਗਈ ਸੀ।
ਨਈ ਏ ਤੇ ਗੱਲ ਅਸੀਂ ਛੇੜੀ ਸੀ ਉਹ ਸਭ ਦੇ ਬਾਰੇ ਬਹਿ ਕੇ ਕਿ ਇਸ ਤਰ੍ਹਾਂ ਇਸ ਤਰ੍ਹਾਂ ਕਹਿੰਦੇ ਸੀ ਕਿ ਤਾ ਵਵੇ ਕਿ ਹਾਂ ਸਾਡੇ ਹਿਸਾਬ ਨਾਲ ਕਰ ਦੇਣਾ ਚਾਈਦਾ ਵਾ ਹੁਣ ਚਾਈਦਾ ਵਾ, ਇ ਤਰ੍ਹਾਂ-ਉ ਤਰ੍ਹਾਂ। ਕੋਈ ਬੋਲ ਰਏ ਸੀ ਕਿ ਦਾਂ। ਓ ਖੁਦ ਕੁੜੀਆਂ ਵਾਲੀ ਆ ਤੇ ਓਨੂੰ ਸੋਚਣਾ ਚਾਹੀਦਾ ਨਾ ਕਿਰਾਏ-ਕਰੂਏ ਵਾਲੇ ਨਾਲ ਕਰਨ ਤੋਂ ਪੈਲਾਂ। ਕਿ ਕਿਧਰਾ ਵੀ ਆ ਪਰ ਓ ਵੀ ਓਹੀ ਕਹਿੰਦੇ ਕਿ ਹਾਂ ਜੈਹੋ ਜਾ ਵੀ ਆ ਹੁਣ ਪੂਨਮ ਦਾ ਵੀ, ਏਦਾ ਵੀ ਆਪਣਾ ਬੈਠੀਆਂ ਤੇ ਆ, ਨਾ ਇਨਸਾਨ ਔਖਾ ਹੋਵੇ, ਸੋਖਾ ਹੋਵੇ। ਦਿੱਕਤ ਤੇ ਨੀਂ ਨਾ।
ਹੂੰ।
ਹ ਤੇਰਾ ਵੀ-ਤੇਰਾ ਵੀ ਕੀ ਖਰਾਬ ਐਨੇ। ਚਮ ਜਗ੍ਹਾ ਜਮੀਨ ਯਾ ਪੈਸੇ ਹੋ ਦਿਨ ਸੰਦੀ ਤੋਂ ਮਰਜ਼ੀ ਬਣਾ ਸਕਦਾ ਵਾ। ਹਾਂ। ਪਰ ਅੱਜ ਨੀ ਕੱਲ ਕਰ ਹੀ ਲੈਂਦਾ ਵਾ ਇਨਸਾਨ। ਕੋਲ ਚੀਜ਼ ਹੋਣੀ ਚਾਹੀਦੀ ਆ ਡਾਇਰਕਟ ਚੀਜ਼ ਬਣਾਉਣ ਚ ਕਰਨ ਚ ਫਰਕ ਹੁੰਦਾ। ਚੀਜ਼ ਰਹੇ ਤੇ ਇਨਸਾਨ ਕਰ ਹੀ ਲੈਂਦਾ ਵਾ।
ਹਾਂ-ਹਾਂ ਭਲੇ ਮਾੜਾ ਮੋਟਾ ਜਾ ਕਿਉਂ ਨਾ ਕਰਓ।
ਹਾਂ ਇਨਸਾਨ ਕਰ ਹੀ ਲੈਂਦਾ ਵਾ, ਤੁਹੀਂ ਵੀ ਅੱਗੇ ਚੱਲ ਕੇ ਕਰੋਗੇ। ਚੱਲ ਅੱਜ ਨੀ ਕਰੇਗੇ ਤੇ ਕੱਲ ਨੂੰ ਬੱਚ ਬੱਚੇ ਵੱਡੇ ਹੋ ਜਾਣੇ। ਅੱਜ-ਕਲ੍ਹ ਤੇ ਸਭ ਚੰਗੇ-ਚੰਗੇ ਜੋਬਾਂ ਕਰਦੇ ਈ ਆ।
ਮਾਈ ਰੀ ਦੈਟ।
ਸਭ ਕਰ ਹੀ ਲੈਂਦੇ ਆ।
ਹੋਰ ਕੀ ਸਟੋਰੀਆਂ ਦੱਸਦੇ।
ਐ ਈ ਸਭ ਕਿ ਓਨਾ ਵੀ ਭੱਜਣ ਵਾਲੀ ਸੀ। ਫੇਰ ਮੈਂ ਹੀ ਰੋਕਿਆ, ਕਰਤਾ ਐਦਾ ਵਿਆਹ ਟੈਮ ਸਿਰ। ਇਤ੍ਰਾਂ-ਉਤਰਾਂ। ਹਾਂ ਤੇ ਸਈ ਜਗਾ ਕਰ ਲਿਆ, ਮਤਲਬ ਬਚਪਨ ਤੋਂ ਸਭ ਬੱਚਿਆਂ ਨੂੰ ਵੇਖਣ ਡੀ ਲੇਕਿਨ ਮਾਸਾ ਪਿਆਰ ਨੀ ਓਦੇ ਦਿਲ ਚ, ਕਿਉਂ? ਮੈਂ ਐਨੂੰ ਓਹੀ ਚੀਜ਼ ਕਿਹਾ ਮੈਂ ਕਿਹਾ ਇਨਾਂ ਤੇ ਮਤਲਬ ਇਨਾਂ ਥੇ ਗਿਰਦੀ ਹੋਈ ਸੇਫਟੀ ਹੁਣੀ ਓਨਾਂ ਤੇ ਵੀ ਦਿਲ ਤੇ ਇਨਾਂ ਦੇ ਲਈ ਪਿਆਰ ਆ ਥੋੜਾ ਬਹੁਤਾ। ਭਾਵੇਂ ਜ਼ਿਆਦਾ ਨਹੀਂ ਵੀ ਹੋਗਾ ਥੋੜ੍ਹਾ ਬਹੁਤਾ ਤਾਂ ਓਨਾਂ ਦਾ ਵੀ ਐ। ਗਿੱਡੀ ਗਿੱ ਡੀ ਦਾ ਤੇ ਨਹੀਂ ਬੋਲ ਸਕਦੀ ਓਦਾ ਨੀ ਮੈਨੂੰ ਪਤਾ, ਓਨੂੰ ਹੈਗਾ ਕੀ ਨਹੀਂ ਹੈਗਾ ਪਰ ਚੇਪਟ ਨੂੰ ਤੇ ਵੇਖਯਾ। ਕਹਾ ਪਿਆਰ ਕਰਦੀ ਆ, ਚੁੱਕਦੀ ਆ, ਖੇਡਦੀ ਆ, ਸਿਰ-ਸੁਰ ਵੀ ਖਪਵਾਉਂਦੀ ਆ ਐਦੇ ਨਾਲ। ਹਾਂ, ਪਰ ਲੇਕਿਨ ਮੈਨੂੰ ਉਹੀ ਚੀਜ਼ ਕਿਆ ਮੈਂ ਓਹੀ ਚੀਜ਼ ਐਨੂੰ ਬੋਲ ਰਹੀ ਸੀ ਮੈਂ ਕਿਹਾ ਕਿ ਫੇਰ ਵੀ ਓ ਵੀ ਕਰਦੀ ਹੋਣੀ ਆ ਤਾਂ ਹੀ ਓਨੇ ਸੈਕਲ-ਸੁਕਲ ਵੀ ਅਗਲੇ ਕੋਲ ਲੈ ਕੇ ਦਿੱਤਾ, ਤੇ ਸਾਡੀ ਮਾਸੀ ਨੇ ਤਾਂ ਸਾਨੂੰ ਕਦੇ ਨੀ ਲੈ ਕੇ ਦਿੱਤਾ।
ਓ ਤੇ ਕੁਛ ਵੀ ਨੀ ਲੈ ਕੇ ਦਿੰਦੀ। ਓਦੀ ਤੇ ਗੱਲ ਹੀ ਛੱਡੋ ਭੈਂਜੀ। ਹਾਂ ਦੇਵੀ ਤੇ ਮੁੰਡਾ ਹੋਇਆ। ਤਾਂ ਨਹੀਂ ਓਨੇ ਹੀ ਕੱੜੇ ਲਤੇ ਤਾਂ ਲੈ ਆਏ, ਚੰਗੇ ਚੰਗੇ ਦਿੱਤੇ ਸਭ। ਕੁਛ ਕਰਨ ਆਲੇ।
ਅਲਟਰਾਸਾਊਂਡ ਵਾਸਤੇ ਵੀ ਇੰਨੇ ਮੰਗਦਾ- ਮੰਗਣ ਡਿਆ ਸੀ ਪੈਸੇ। ਤੇ ਫੇਰ ਓਨੇ ਹੀ ਹਜ਼ਾਰ ਰਪੇ ਕਿਆ ਸੀ ਓਦੋਂ ਵੀ। ਜਾਦਾ ਮੰਗੇ ਸੀ ਲੇਕਿਨ ਓ ਹਜ਼ਾਰ ਹੀ ਦਿੱ ਤੇ ਫਿਰ ਵੀ ਜੋ ਵੀ ਐ, ਥੋੜਾ ਬੋਤ ਤਾਂ ਵੀ ਕੋਈ ਕਰਦਾ ਵਾ ਤੇ ਆਪਣੇ ਆਨ ਦਿਲ ਤੋਂ ਮੰਨਦਾ, ਉਦੋਂ ਹੀ ਇਨਸਾਨ ਕਰਦਾ ਵਾ। ਇਹਦੇ ਦਿਲ ਚ ਮਾਸਾ ਪਿਆਰ ਨੀਂ ਆ, ਪਤਾ ਨੀ ਕਿਉਂ।
ਹੂੰ।
ਹਾਂ! ਫੇਰ ਰਾਵੀ ਦੀ ਕਿਤਾਬਾਂ-ਤਾਬਾਂ ਵਾਰੀ ਵੀ ਮੰਗਣ ਡਿਆ ਸੀ ਤੇ ਫੇਰ ਹਜ਼ਾਰ ਰੁਪਇਆ ਓਨੇ ਫੇਰ ਦਿੱਤਾ ਸੀ। ਕ
ਮ ਇਹ ਤਾਂ ਮਾਸਾ ਨੀ ਦੇਸ ਅੱਛਾ ਮਾਸੀ ਦੀ ਸਟੋਰੀ ਦੱਸੀ ਮੈਂ ਸੋਚਿਆ ਛੋਟੀ ਮਾਮੀ ਦੀ ਦੱਸੀ ਉਹਨੇ ਮੈਂ ਸੋਚਿਆ ਮਾਮੀ ਦੀ ਦੱਸੀ ਆ
ਨਹੀਂ ਮਾਸੀ ਦੀ ਦੱਸਣ ਹਾਂ ਕਹਿੰਦੀ ਤ ਸਾਰੇ ਆਮ ਲਾੜਦੀ ਹੁੰਦੀ ਸੀਗੀ ਮੈਂ ਇੱਦਨਾ ਕਰਨਾ ਤੇ ਮੈਂ ਇੱਦਨਾ ਹੀ ਕਰਨਾ ਤੁਸੀਂ ਨਹੀਂ ਰੋਕ ਸਕਦਾ ਮੈਂ ਕੋਈ ਮੈਂ ਕਿਹਾ ਡੇਂਜਰ ਹੁੰਦੀ ਸੀ ਤੁਹਾਡੀ ਸਭ ਦੀ ਤੇ ਮੈਂ ਕਿਹਾ ਇੰਨੀ ਡੇਂਜਰ ਗੱਲਾਂ ਇਹ ਕਰ ਲੈਂਦੀ ਹੁੰਦੀ ਤੇ ਮੈਂ ਉਹਦੇ ਨਾਲ ਕਰਨਾ ਤੇ ਮੈਂ ਉੱਥੇ ਹੀ ਕਰਨਾ ਕਹਿੰਦੀ ਹਾਂ ਕਹਿੰਦੀ ਇਹ ਕਰ ਲੈਂਦੀ ਹੁੰਦੀ ਠੀਕ ਹੈ
ਸਭ ਤੋਂ ਛੋਟੀ ਸੋਚ ਨਾ ਸਭ ਤੋਂ ਛੋਟੀ ਤੇ ਇਹ ਸਭ ਗੱਲਾਂ ਬੋਲ ਲੈਂਦੀ ਸੀ
ਤੇ ਇਹਦਾ ਬੋਆਏ ਦਾ ਬੋਆਏਫਰੈਂਡ ਆ ਨਾ ਜਿਹੜਾ ਅੱਜ ਦਾ ਸੰ ਡੀ ਸੀ ਕਹਿੰਦੀ ਆਇਆ ਤੇ ਆਇਆ ਨਾ ਕਹਿੰਦੀ ਇੱਕ ਦਿਨ ਆ ਕੇ ਪੁੱਛਦਾ ਵੀ ਸੀ ਕਿ ਰਾਣੋ ਕਿਸ ਤਰ੍ਹਾਂ ਵ ਆਂਦੀ ਕਹਿੰਦੀ ਆ ਕਿਸ ਤਰ੍ਹਾਂ ਆ ਠੀਕ ਠਾਕ ਆ ਨਹੀਂ ਆ ਕਹਿੰਦੀ ਇਸ ਤਰ੍ਹਾਂ ਦੀਆਂ ਗੱਲਾਂ ਪੁੱਛ ਦਾ ਹੀ ਤੇ ਫੇਿਰ ਮੈਂ ਡਾਟਿਆ ਤੂੰ ਨਾ ਥੋੜਾ ਨਾ ਸੈਡ ਹੋ ਕੇ ਗੱਲਾਂ ਕਰਿਆ ਕਰ
ਬੋਲੋ ਕਿ ਤੂੰ ਮੁਰਗੀ ਬਣ ਸਕਤੀ ਹੋ ਮੁਰਗਾ ਕੈਸੇ ਬਣ ਜਾਏਗਾ ਕਿੱਥੇ ਹੀ ਚਲ ਜਾ ਇਹਨਾਂ ਤੋਂ ਜਿੱਥੇ ਵੀ ਚਲ ਚਾ ਉੱਥੇ ਇਹਨਾਂ ਨੇ ਆ ਜਾਣਾ ਵਾ
ਥੋੜ੍ਹੀ ਜਿਹੀ ਗੱਲਾਂ ਨੂੰ ਫੇਿਰ ਪਿੱਛੋਂ ਦੀ ਆਵਾਜ਼ ਸਹੀ ਨਹੀਂ ਆਉਂਦੀ ਲੱਗਦਾ
ਹੋਰ ਦੱਸ ਕੀ ਬਣਾਉਣ ਡੇ ਹੁਣ
ਅੱਜ ਬਣਾਇਆ ਵਾ ਦਾਲ ਚੋਲ ਤੇ ਨੀਨੂ ਹਲੇੇ ਅੱਜ ਮੰਗਲਵਾਰ ਆ ਨਾ ਤੇ ਮੰਗਲਵਾਰ ਮੈਂ ਨਹੀਂ ਖਾਂਦੀ ਪਿਆਜ ਪਿਊਜ ਤੇ ਪਤਾ ਨਾ ਖਾਂਦੀ ਤੇ ਸਭ ਨੂੰ
ਮੈਂ ਤੇ ਸਗ ਸੂਜੀ ਦੇ ਛਿਲਕੇ 'ਚ ਬਣਾ ਕੇ ਦਿੱਤੇ ਸੀ ਟਿਫਿਨ 'ਚ
ਹਾਏ ਕਿਉਂ ਯਾਦ ਦਵਾਇਆ ਉਹ ਵਾਲੇ ਛਿਲ ਕੇ ਬਹੁਤ ਸਵਾਦ ਲੱਗਦੇ ਆ ਨਾ ਪ
ਹਮ ਮੈਨੂੰ ਤਾਂ ਚੰਗੇ ਨਹੀਂ ਲੱਗੇ ਸਿਰਫ ਸੂਜੀ ਤੇ ਪੜਾਏ ਸੀ
ਹਾਂ ਨਹੀਂ ਸੂਜੀ ਵਾਲੇ ਵੀ ਤਾਂ ਪੂਰੇ ਡੋਸੇ ਵਰਗੇ ਬਣਦੇ ਆ
ਹਾਂ ਹਾਂ ਮਤਲਬ ਉਨੇ ਚੰਗੇ ਨਹੀਂ ਬਣੇ ਸੀ ਲੇਕਿਨ ਮੇਰੇ ਪਤਾ ਨੀ ਕਿਉਂ ਅਹ ਤੇ ਉਹ ਬਣਾਏ ਸਵੇਰੇ ਹੁਣ ਆਲੂ ਵੜੀਆਂ ਦੀ ਸਬਜ਼ੀ ਬਣਾਈ ਆ ਫੇਿਰ ਮੈਂ ਸੋਚਿਆ ਸੀ ਕਿ ਇਹਨਾਂ ਨੂੰ ਸਵੇਰੇ ਆਲੂ ਪਰੌਠਾ ਬਣਾ ਕੇ ਦਊਂਂਗੀ ਟਿਫਿਨ ਚ ਤੇ ਰਾਤ ਨੂੰ ਆਲੂ ਉਬਾਲੇ ਹੀ ਨਹੀਂ ਫਿਰ ਸਵੇਰੇ ਉਬਾਲਦੀ ਤੇ ਟੈਮ ਹੋ ਜਾਣਾ ਫ ਬਲ ਕੇ ਮੈਨੂੰ ਫੈ ਸੂਜੀ ਤੇ ਉਹਨਾਂ ਨੂੰ ਕੀ ਕਰਨਾ ਆਲੂ ਮੈਂ ਰਾਤ ਨੂੰ ਉਬਾਲ ਕੇ ਰੱਖ ਲੈਣੇ ਸੀ ਤੇ ਸਵੇਰੇ ਉੱਠ ਕੇ ਬਸ ਉਹਨਾਂ ਨੂੰ ਮੀਸ ਉਤੇ ਨਮਕ ਪਾ ਦੇਣਾ ਸੀਸੀਂ ਪਿਆਜ਼ ਮਨ ਕਰਦਾ ਤਾਂ ਪਾਉਂਦੀ ਆ ਕਦੀ ਨਹੀਂ ਮਨ ਕਰਦਾ ਤਾਂ ਨਹੀਂ ਪਾਉਂਦੀ ਕੱਚਾ ਹੀ ਚੋਖਾ ਪਾ ਕੇ ਬਣਾ ਦੇਣਾ ਸੀ।
ਫੇਰ ਵੀ ਰੋਟੀ ਦੇ ਵਿੱਚ ਨੂੰ ਪਾਓ ਫੇਰ ਵੇਲੋ ਕਰੋ
ਤੇ ਬਣਾ ਲੈਂਦੀ ਆ ਇੱਕ ਦਿਨ ਹੋਰ ਬਣਾ ਕੇ ਦਿੱਤੇ ਸੀ ਇਹਨਾਂ ਨੂੰ ਸਵੇਰੇ ਆਲੂ ਪਰੌਠੇ।
ਕਿਸੇ ਦਿਨ ਮੈਂ ਵੀ ਟਰਾਈ ਕਰਕੇ ਵੇਖੂੰਗੀ ਕਿਸੇ ਦਿਨ ਕਰੂੰਗੀ ਵੈਸੇ ਫਿਰ ਪਤਾ ਛੇ ਰੋਟੀਆਂ ਬਾਰਾਂ ਰੋਟੀਆਂ ਵਾਸਤੇ ਮੈਂ ਕਿਹਾ ਘੰਟਾ ਪੈਂਲਾਂ ਉੱਠਦੀ ਹਾਂ ਹੋਣ ਸੁਣਨਾ ਚਾਹੁੰਦੀ ਗੈਸ ਚ ਹੀ ਬਣਾਣ ਦੀ ਹਾਂ ਸਹੀ ਚ ਕਹਿੰਦੇ ਛੇ ਬਾਰਾਂ ਰੋਟੀਆ ਕੋਈ ਇਕ ਘੰਟੇ ਮੈ ਤੇ ਅੱਧੇ ਅੱਧੇ ਘੰਟੇ ਚ--ਪਕਾ ਲਾ ਕਰ ਲੂੰਗੀ ਤੇ, ਮੇਰੇ ਕੋਲ ਤੇ ਇੱਕ ਘੰਟਾ ਰਹਿ ਗਿਆ। ਮੈਂ ਪੰਜ ਵਜੇ ਉੱਠੀ, ਉੱਥੇ ਜ਼ਿਆਦਾ ਮਤਲਬ ਪੰਜ-ਦੱਸ ਮਿੰਟ ਬਚ ਜਾਂਦੇ, ਆਪਣਾ ਫੋਨ ਕੱਢ ਲਈ ਬਾਥਰੂਮ 'ਚ ਜਾ ਕੇ, ਨਿਕਲ ਗਿਆ ਤੇ ਹਾਂ, ਪੰਜ-ਦੱਸ ਮਿੰਟ ਬਚ ਹੀ ਜਾਂ ਉਹਦੇ 'ਚੋਂ, ਲੇਕਿਨ ਮੈਨੂੰ ਆਸਤੇਾਸ ਕਰਨ 'ਚ ਇੰਨਾ ਸਮੇ ਲੱਗਦਾ, ਇਸ ਲਈ ਮੇ ਇੱਕ ਘੰਟਾ ਪਹਿਲਾਂ ਉ ਮੁੰਡੇ ਦਾ ਮੁੰਡਾ ਵੀ ਹੁੰਦਾ ਫਿਰ, ਮੈਨੂੰ ਲੱਗਦਾ ਲੇਟ ਨਹੀਂ ਹੋਣੀ ਚਾਹੀਦੀ। ਲੇਕਿਨ ਇੱਕ ਘੰਟਾ ਲੱਗਦਾ ਵਾ ਮੈਨੂੰ, ਸੋ ਛੇ ਬਾਰ ਰੋਟੀ ਆਟਾ ਹਜੇ ਗੁੰਣਿਆ ਹੁੰਦਾ ਵਾ ਮੇਰਾ।
ਬਾਪ ਰੇ ਮੈਂ ਤੇ, ਆਟਾ ਗੋਣਦੀ ਆਂ ਸਵੇਰੇ। ਫੇਿਰ ਬਣਾਉਂਦੀ ਆ। ਤੈਨੂੰ ਰੋਟੀਆਂ ਬਣਾਉਣੀਆਂ ਨਹੀਂ ਆਉਂਦੀਆਂ ਵ, ਇਸ ਲਈ ਤੈਨੂੰ ਇੰਨੀ ਦੇਰ ਲੱਗਦੀਆਂ, ਨੇ ਤੇ ਉਨੀਆਂ 'ਕੁ ਰੋਟੀਆਂ ਤਾਂ ਤੁਰੰਤ, ਬਣ ਜਾਂਦੀਆਂ ਵਾਂ।
ਵਹੀ ਨਾ, ਉਹਨੀਆਂ ਰੋਟੀਆਂ ਤੁਰੰਤ ਬਣ ਜਾਂਦੀਆਂ, ਪਰ ਮੈਨੂੰ ਇੰਨਾ ਇੱਕ ਘੰਟਾ ਲੱਗਦਾ ਦੇ 'ਚ ਦੱਸ ਹੋਰ, ਬਾਰਾਂ ਰੋਟੀਆਂ ਬਣਾਉਣ 'ਚ
ਤੇ ਉਦੋਂ ਮੈਂ, ਪੰਜ ਰੋਟੀਆਂ ਇਹਨੂੰ ਟਿਫਿਨ 'ਚ ਦਿੰਦੀ ਸੀ। ਇਹ, ਇੱਕ ਸੀਰਤ ਲੈ ਕੇ ਜਾਂਦੀ ਸੀ। 'ਅ ਦੋ ਪਰੌਂਠੇ ਮੈਂ ਖਾਂਦੀ ਸੀ। ਇੱਕ ਪਰੌਂਠਾ ਇਹ ਖਾਂਦਾ ਸੀ। ਸਵੇਰੇ ਨਾਸ਼ਤੇ 'ਚ ਇੰਨਾ, ਬਣਾਉਂਦੀ ਹੁੰਦੀ ਸੀ। । ਸਵੇਰੇ ਪੰਜ 'ਕ ਵੱਜੇ, ਮੇਰੇ ਜਲਦੀ ਬਣ ਜਾਂਦੀ ਸੀ। ਮੈਨੂੰ ਥੋੜ੍ਹਾ ਟਾਈਮ ਲੱਗਦਾ।
ਮੇਰੇ ਤੇ ਮੈਂ ਤੇ ਖੁੱਦ ਹੈਰਾਨ ਆ, ਕਿ ਮੈਂ ਪੰਜ ਵਜੇ ਉੱਠਦੀ ਹਾਂ ਤੇ ਪੌਣੇ ਛੇ-ਛੇ ਵੱਜੇ ਤ ਮੇਰੀ ਸੀ ਵ ਦੱਸ ਬਾਰਾਂ ਰੋਟੀਆਂ ਪੱਕਦੀਆਂ ਵਾ, ਇੰਨੀ ਦੇਰ 'ਚ ਉਹ ਵੀਤਦੀ ਇੰਨੀ ਦੇਰ 'ਚ, ਤੂੰ ਆਹ ਕਰਦੀ। ਮਹਿੰਝੇ ਜਾ ਮੈਨੂੰ ਣੀਦੀ ਨੀ ਆਂੳਦੀਆਂ, ਮੈਂ ਸਹੀ ਗੱਲ ਦੱਸਣ ਦੀ, ਹਨਾ। ਅੱਛਾ ਠੀਕ ਹੈ, ਥੋੜ੍ਹੀ ਦੇਰ ਬਾਅਦ ਫੋਨ ਕਰਦੀ ਹਾ, ਹਾਂ। ਫੋਨ
ਹਮ।